ਹੈਲੋ
ਹੈਲੋ ਹੈਲੋ
ਹੈਲੋ
ਹੈਲ ਮੈਮ ਆ ਰਹੀ ਆਵਾਜ਼ ਤੁਹਾਨੂੰ ਮੇਰੀ
ਹਾਂਜੀ ਹਾਂਜੀ ਹੁਣ ਆ ਰਹੀ ਹੈ
ਹਾਂਜੀ ਉਹ ਮੈਂ ਦੂਸਰੇ ਰੂਮ ਟਰਾਈ ਕਰ ਆਇਆ
ਕਰ ਆਇਆ ਅੱਛਾ ਅੱਛਾ ਅੱਛਾ ਓਕੇ
ਫੋਨ ਮੇਰਾ ਮੇਰੀ ਬੇਟੀ ਕੋਲ ਹੈ ਤੇ ਉਸ ਤੋਂ ਨੰਬਰ ਲੈ ਕੇ ਤੁਹਾਨੂੰ ਕਰਿਆ ਹਾਂਜੀ ਮੈਂ ਤਾਂ ਹੀ ਮੈਸੇਜ ਕਰਿਆ ਸੀ ਮੈਂ ਕਿਹਾ ਫਰੀ ਹੋ ਤਾਂ ਕਰ ਲਿਓ ਨਹੀਂ ਤਾਂ ਕੋਈ ਨਾ ਫਿਰ ਨਹੀਂ ਤਾਂ ਕੱਲ ਹੀ ਕਰ ਲੈਂਦੇ
ਕੋਈ ਗੱਲ ਨੀ ਹੁਣ ਤਾਂ ਮੈਂ ਫਰੀ ਸੀ ਬਸ ਜਿੰਨ ਕਰਨਾ ਸੀ ਹਾਂਜੀ ਮੈਂ ਕਿਹਾ ਬਸ ਡਿਨਰ ਕਰਨ ਲੱਗੀ ਸੀ ਇਸ ਕਰਕੇ ਮੈਂ ਮੈਸੇਜ ਨਹੀਂ ਵੇਖ ਪਾਈ ਨਹੀਂ ਕੋਈ ਗੱਲ ਤੁਸੀਂ ਕਰ ਲਿਆ ਸੀ ਨਹੀਂ ਨਹੀਂ ਕਰ ਲਿਆ ਮੈਂ ਡਿਨਰ ਹੋ ਗਿਆ ਮੇਰਾ ਬਸ ਹੁਣ ਤਾਂ ਮੈਂ ਸਟੱਡੀ ਲਈ ਬੈਠੂਗੀ ਸਾਢੇ ਦਸ ਵਜੇ ਤੱਕ ਬਸ ਸਟੱਡੀ ਕਰ ਬ ਹਾਲੇ ਮੈਂ ਮਤਲਬ ਬੀਕੋਮ ਪਰਸੂਇੰਗ ਬੀਕੋਮ ਤੇ ਥਰਡ ਈਅਰ 'ਚ ਆ ਮੈਂ ਅਤੇ ਨਾਲ ਨਾਲ ਮੇਰੀ ਫਰੈਂਚ ਕਲਾਸਿਸ ਚੱਲਦੀਆਂ ਨੇ
ਓਕੇ ਓਕੇ ਚਲੋ ਅੱਛੀ ਗੱਲ ਹੈ ਫਿਰ ਤਾਂ ਤੁਹਾਡੀ ਹੋਈ ਫਿਰ ਕੋਲ ਹਾਂਜੀ
ਬਸ ਉਹਦੇ ਹੀ ਸੈਸ਼ਨ ਚੱਲਦੇ ਨੇ ਤਾਂ ਕਰਕੇ ਨਾ ਤੁਹਾਡੀ ਸੈਲਫ ਸਟੱਡੀ ਜ਼ਿਆਦਾ ਇਹਦੇ 'ਚ
ਅੱਛਾ ਜੀ ਨਹੀਂ ਮੈਡਮ ਉਹ ਤਾਂ ਹੈ ਹੀ ਸਟਡੀ ਦਾ ਸਸ ਵੀ ਤਾਂ ਹੈ ਨਾ ਚਲੋ ਇੱਕ ਤਰ੍ਹਾਂ ਸਟੂਡੈਂਟਸ ਲਈ ਤਾਂ ਇਹ ਜਿਹੜਾ ਪਾਰਟ ਮਤਲਬ ਪਲੈਟਫਾਰਮ ਹੈਗਾ ਉਹ ਸਹੀ ਹੈ
ਹਾਂਜੀ ਹਾਂਜੀ
ਆ ਪਾਰਟ ਟਾਈਮਰ ਤੁਸੀਂ ਵੈਸੇ ਯੂ ਟੋਕ ਤੇ ਕੰਮ ਕਰਿਆ
'ਚ ਤਾਂ ਇੰਨੀ ਕੋਈ ਮਤਲਬ ਹਾਈ ਪੇਇੰਗ ਜੋਬ ਨਹੀਂ ਹੈ ਅਗਰ ਹੈਗੀਆਂ ਵੀ ਨੇ ਉਰ ਸੋਫਟਵੇਅਰ ਵਗੈਰਾ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਕੋਡਿੰਗ ਸਿੱਖਣੀ ਪੈਂਦੀ ਹੈ
ਤੁਹਾਡੀ ਆਵਾਜ਼ ਕਲੀਅਰ ਨੀ ਆ ਰਹੀ ਜਿੱਦਾਂ ਪਿੱਛੇ ਤੋਂ ਸ਼ੋਰ ਜਿਹਾ ਲੱਗ ਰਿਹਾ
ਦੋ ਮਿੰਟ ਵੇਟ
ਹਾਂਜੀ
ਹੁਣ ਆ ਰਹੀ ਆ
ਹੈਲੋ
ਹੈਲੋ ਉਹ ਪਖੇ ਕਰਕੇ ਹੁੰਦੇ ਸ਼ਾਇਦ ਪਖੇ ਕਰ
ਪੰਖੇ ਦੀ ਹਵਾ ਆਵਾਜ਼ ਆ ਰਹੀ ਸੀ
ਹਾਂਜੀ ਹਾਂਜੀ
ਇਹ ਮੈਡਮ ਕੋਈ ਟੋਪਿਕ ਦੱਸੋ ਤੁਸੀਂ ਹੁਣ
ਇਹੀ ਗੱਲ ਕਰਦੇ ਹਾਂ ਆਪਾਂ ਇੰਡੀਆ ਦੇ ਬੱਚੇ ਜਿਹੜੇ ਬਾਹਰ ਜਾਂਦੇ ਨੇ ਉਸ ਬਾਰੇ ਗੱਲ ਕਰਦੇ
ਹਾਂ ਹਾਂਜੀ
ਹਾਂ ਤੇ ਮੈਂ ਇਹ ਦੱਸ ਰਹੀ ਸੀ ਕਿ ਬਈ ਇੰਡੀਆ ਚ ਮਤਲਬ ਜਿੱਦਾਂ ਹਾਈਪੇਇੰਗ ਜੋਬਸ ਨਹੀਂ ਹੈਗੀਆਂ ਅਗਰ ਹੈਗੀਆਂ ਨੇ ਤਾਂ ਸੋਫਟਵੇਅਰ ਹਾਰਡਵੇਅਰ ਜਿਹੜੇ ਮਤਲਬ ਇਹ ਕੰਮ ਕਰਦੇ ਨੇ ਕੋਡਿੰਗ ਵਗੈਰਾ ਸਿੱਖਦੇ ਨੇ ਪਾਈਥਨ ਵਗੈਰਾ ਉਹਨਾਂ ਲਈ ਹੈਗੀਆਂ ਨੇ ਤੇ ਅੱਜ ਦੇ ਜਿੰਨੇ ਵੀ ਦੇਖਲਓ ਪਿੰਡ ਦੇ ਜਿੰਨੇ ਵੀ ਬੱਚੇ ਨੇ ਤੇ ਬਸ ਉਹ ਬਾਹਰ ਹੀ ਜਾਂਦੇ ਨੇ ਪੜ ਕੇ ਆਪਣਾ ਤੇ ਉਹ ਲੇਬਰ ਦਾ ਕੰਮ ਹੀ ਕਰਦੇ ਨੇ
ਹਾਂ ਉੱਥੇ ਮੈਡਮ ਕਿਹੜਾ ਤੁਸੀਂ ਦੇਖਣਾ ਕਿਸੇ ਨੇ ਵੀ ਕੋਈ ਉੱਥੇ ਕੰਮ ਕਿਆ ਕਰ ਰਿਹਾ ਜਿਆਦਾ ਇੱਕ ਸਟੇਟਸ ਸਿੰਬਲ ਹੈਗਾ ਕਿ ਹਾਂ ਬਈ ਮੇਰੇ ਮੈਂ ਕੈਨੇਡਾ ਜਾਂ ਮੇਰੇ ਕੋਈ ਰੈਨਟਿਵ ਜਾਂ ਮੇਰੇ ਬ੍ਰਦਰ ਸਿਸਟਰ ਕੈਨੇਡਾ
ਹਾਂਜੀ ਹਾਂਜੀ
ਠੀਕ ਹੈ ਫਿਰ
ਹਾਂਜੀ ਇਹ ਤਾਂ ਹੈ ਹਾਂਜੀ ਹਾਂਜੀ
ਜ ਅੱਜ ਇੰਡੀਆ ਦਾ ਕ ਤੁਸੀਂ ਪੰਜਾਬ ਦਾ ਹੀ ਕਹਿ ਲਓ ਕਾਫੀ ਅ ਅੱਸੀ ਨ ਨਾਇਨਟੀ ਪਰਸੈਂਟ ਤਾਂ ਨੱਬੇ ਪਰਸੈਂ ਤਾਂ ਹੈ ਹੀ ਆ
ਹਾਂਜੀ ਇੱਕ ਪਟਿਆਲਾ ਚ ਇੱਕ ਇੱਕ ਮਤਲਬ ਪਿੰਡ ਹੈਗਾ ਉੱਧਰ ਮੋਸਟਲੀ ਜਿੰਨੇ ਵੀ ਬੱਚੇ ਨੇ ਮਤਲਬ ਪੂਰਾ ਪਿੰਡ ਜਿਹੜੀ ਕੋਠੀਆਂ ਨੇ ਇਏਦਾਂ ਖਾਲੀਆਂ ਪਈਆਂ ਨੇ ਇਕਦਮ ਤੇ ਉੱਧਰ ਦੀ ਸਾਰੀ ਮਤਲਬ ਫੈਮਲੀ ਵਗੈਰੀਆਂ ਨੇ ਤੇ ਉਹ ਸਾਰੀ ਉੱਧਰ ਹੀ ਸ਼ਿਫਟ ਹੋ ਹੋਈ ਹੋਈ
ਮੈਡਮ ਉਹੀ ਆ ਜਦੋਂ ਤੁਹਾਡਾ ਇੱਕ ਬੱਚਾ ਪੀ ਆਰ ਹੋ ਜਾਂਦਾ ਹੈਗਾ ਆ ਚਲੋ ਉਹ ਜੇ ਕੋਈ ਸਗਾ ਭਾਈ ਹੈ ਭੈਣ ਹੈ ਉਹਨਾ ਨੂੰ ਬੁਲਾ ਲੈਂਦੇ ਹੈ ਕਿ ਬਸ ਏਧੇ ਪੀ ਆਰ ਕਰਦੇ ਕਰਦੇ
ਹਾਂਜੀ ਉਹ ਬਸ ਉੱਧਰ ਘਰ ਲੈ ਲੈਂਦੇ ਨੇ ਫੇਰ ਉਹ ਆਪਣੇ ਪੇਰੈਂਟਸ ਨੂੰ ਵੀ ਉੱਧਰ ਹੀ ਸੱਦ ਲੈਂਦੇ ਨੇ
ਰਹਿਣਾ ਸਾਰਾ ਉੱਧਰ ਲਈ ਅਗਰ ਉਹ ਇੱਥੇ ਆਉਣਗੇ ਵੀ ਪੰਜਾਬ ਚ ਉਹ ਐਂ ਸ਼ੋਅ ਕਰਨਗੇ ਜਿਵੇਂ ਉਹ ਪੰਜਾਬ ਚ ਕਦੇ ਰਹਿ ਕੇ ਹੀ ਨਹੀਂ ਰਹੇ
ਹਾਂਜੀ ਹੁਣ ਮੈਂ ਬੈਂਕ ਦੀ ਜੋਬ ਘਰ ਮਤਲਬ ਬੈਂਕ ਦੀ ਜੋਬ ਕਰ ਰਹੀ ਹਾਂ ਬੈਂਕ ਦੀ ਪੜ੍ਹਾਈ ਕਰ ਰਹੀ ਹਾਂ ਜਿੱਦਾਂ ਬੀਕੋਮ ਰਹੀ ਹਾਂ ਹੁਣ ਜਿਨੇ ਮੇਰੇ ਬ੍ਰਦਰ ਸਿਸਟਰ ਨੇ ਉਹ ਸਾਰੇ ਕਾਮਰਸ ਦੀ ਲਾਈਨ ਚ ਹੀ ਨੇ ਤੇ ਕੋਈ ਸੀ ਕਰ ਰਿਹਾ ਹੈ ਤੇ ਇੱਕ ਬੈਂਕ ਮੈਨੇਜਰ ਹੈ ਮੇਰਾ ਭਰਾ ਤੇ ਇੱਕ ਭੈਣ ਮੇਰੀ ਸੀ ਏ ਹਗੀ
ਚਲੋ ਮੈਡਮ ਅੱਛੀ ਗੱਲ ਹੈ ਚਲੋ ਉਹੀ ਹੈ ਨਾ ਜਿਹੜੇ ਬੱਚੇ ਮੇਹਨਤੀ ਹੈ ਉਹ ਇੱਥੇ ਵੀ ਮਿਹਨਤ ਕਰਕੇ ਬੜਾ ਕੁਛ ਬਣਾ ਲੈਂਦੇ
ਹਾਂਜੀ ਤੇ ਇਹ ਚੀਜ਼ ਹੈਗੀ ਕਿ ਬਈ ਮੇਰੇ ਭਰਾ ਨੇ ਮੈਨੂੰ ਕਿਹਾ ਹੁਣ ਕਿ ਜਿਹੜੇ ਗ ਟ ਜੋਬ ਦੇ ਪੇਪਰ ਹੁੰਦੇ ਉਹ ਬਹੁਤ ਘੱਟ ਮਤਲਬ ਨਿਕਲਦੇ ਨੇ ਅੱਜ ਕ੍ਹ ਜਿਹੜੀ ਜਿਹੜੇ ਅਪਰੋਚ ਲਾ ਸਕਦੇ ਨੇ ਨਾ ਉਹਨਾਂ ਦੀ ਹੀ ਵੈਲਊ ਹੈ ਜਿਹੜੇ ਮਿਡਲ ਕਲਾਸ ਬੇ ਬੱਚੇ ਨੇ ਉਹ ਮਿਡਲ ਕਲਾਸ ਹੀ ਰਹਿ ਜਾਂਦੇ ਨੇ ਹਾਂਜੀ ਹਾਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਅਗਰ ਇੱਕ ਬੱਚਾ ਸਾਡਾ ਬਾਹਰ ਨਿਕਲ ਜਾਂਦਾ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਮੇ ਮੈਂ ਮਤਲਬ ਬਹੁਤ ਅੱਛੀ ਨਹੀਂ ਹੈਗੀ ਸਟੱਡੀਜ਼ ' ਕਿ ਮੈਂ ਆਪਣਾ ਗੌਰਮੈਂਟ ਜੋਬ ਸੀ ਏ ' ਮੈਂ ਆਪ ਅਪਲਾਈ ਕਰਾਂ ਤੇ ਇਸ ਕਰ ਇਸ ਕਰ
ਨਹੀਂ ਉਹ ਤਾਂ ਚਲੋ ਆਪਣਾ ਲੈਵਲ ਹਰ ਕਿਸੇ ਨੂੰ ਪਤਾ ਹੀ ਬਾਕੀ ਮਿਹਨਤ ਆਪਣੀ ਲੱਕ ਹੈ। ਅਗਰ ਤੁਸੀਂ ਮਿਹਨਤ ਕਰਦੇ ਹੋ ਤਾਂ ਸਾਰਾ ਪੋਸੀਬਲ ਅਗਰ ਤੁਸੀਂ ਮਿਹਨਤ ਹੀ ਨਹੀਂ ਫਿਰ ਕੋਈ ਫਿਰ ਤਾਂ ਕੋਈ ਵੀ ਪੋਸੀਬਲ ਨਹੀਂ ਹੈ।
ਕੋਈ ਚੀਜ਼ ਪੋਸੀਬਲ ਨਹੀਂ ਹਾਂਜੀ, ਹਾਂਜੀ ਇਹ ਤਾਂ ਹੈ। ਹੁਣ ਮੈਂ ਪਾਪਾ ਨੂੰ ਸ਼ੁਰੂ ਤੋਂ ਈ ਕਿਹਾ ਸੀਗਾ ਕਿ ਮੈਂ ਅਬਰੋਡ ਜਾਣਾ, ਅਬਰੋਡ ਜਾਣਾ, ਅਬਰੋਡ ਜਾਣਾ। ਤੇ ਮੇਰਾ ਹੁਣ ਏਧਰ ਮਨ ਨੀ ਕਰਦਾ ਪੜ੍ਹਨ ਦਾ ਤੇ ਇਹ ਚੀਜ਼ ਵੀ ਮੈਂ ਪਾਪਾ ਕਰਕੇ ਕਰ ਰਹੀ ਆ ਕਿ ਬਈ ਮੈਨੂੰ ਕਰਨਾ ਸੀ ਬੀ ਕੋਮ ਨਹੀਂ ਕਰਨੀ ਸੀ ਮੈਂ ਏਹੀ ਪਲੈਨ ਸੀ ਮੇਰਾ ਤਾਂ ਪਰ ਮੇਰੇ ਘਰਦਿਆਂ ਨੇ ਕਿਹਾ ਕਿ ਹੱਲੇ ਤੂੰ ਬਹੁਤ ਛੋਟੀ ਏ। ਉੱਧਰ ਕੋਈ ਰਿਲੇਟਿਵ ਵੀ ਨੀ ਹੈਗਾ ਸਾਡਾ
ਹਾਂਜੀ, ਹਾਂਜੀ ਨਹੀਂ ਉਹ ਤਾਂ ਹੈ ਮੈਡਮ ਸਹੀ ਨਹੀਂ ਮੈਡਮ ਅਗਰ ਮੈਂ ਜਾਣ ਦੀ ਉੱਚ ਨੀ ਹੈਗੀ ਬਟ ਇਹ ਹੈ ਕਿ ਅਗਰ ਬੱਚਾ ਗ੍ਰੈਜੂਏਸ਼ਨ ਕਰਕੇ ਜਾਏ ਨਾ ਥੋੜਾ ਮਚਿਓਰ ਹੋ ਜਾਂਦਾ ਉਹਨੂੰ ਆਪਣੀ ਸਹੀ ਗਲਤ ਦੀ ਸਮਝ ਆਉਂਦੀ ਹੈ ਜਿਹੜਾ ਬੱਚਾ ਅਠਾਰਾਂ ਸਾਲ ਦਾ ਪਲੱਸ ਇਕੋਂ ਕਰਕੇ ਜਾ ਰਹੇ ਉਹਨੂੰ ਕੋਈ ਸੋਚ ਸਮਝ ਨੀ ਕੋਈ ਗ਼ਲਤ ਸਹੀ ਦਾ ਨੀ ਪਤਾ
ਹਾਂ ਇਹ ਚੀਜ਼ ਤਾਂ ਹੈਗੀ ਹੈ ਤੇ ਮੇਰੇ ਘਰਦਿਆਂ ਨੇ ਵੀ ਮੈਨੂੰ ਇਹੀ ਕਿਹਾ ਸੀਗਾ ਕਿ ਬਈ ਆਪਣੀ ਗ੍ਰੈਜੂਏਸ਼ਨ ਕਰੋ ਤੇ ਜਾਓ ਤੇ ਹੁਣ ਇਸ ਕਰਕੇ ਹੁਣ ਉੱਧਰ ਪੀ ਆਰ ਬਹੁਤ ਔਖੀ ਹੋ ਗਈ ਹੈ। ਤੇ ਇਸ ਕਰਕੇ ਮੈਂ ਫਰੈਂਚ ਕਰ ਰਹੀਆ ਨਾਲ, ਨਾਲ
ਮੈਡਮ ਹੁਣ ਨਾ ਪੀ ਆਰ ਵੀ ਔਖੀ ਹੁਣ ਪੈਸੇ ਬਹੁਤ ਲੱਗਦੇ
ਹਾਂ ਪੈਸੇ ਤਾਂ ਲੱਗਦੇ ਈ ਲੱਗਦੇ ਨੇ। ਔਰ ਅੱਜ ਕੱਲ ਤਾਂ ਮਤਲਬ ਫ਼੍ਰੇਂਚ ਕਰਕੇ ਤੁਸੀਂ ਇੰਡੀਆ ਤੋਂ ਹੀ ਪੀ ਆਰ ਹੋ ਸਕਦੇ ਹੋ ਮਤਲਬ ਜਿੱਦਾਂ ਤੁਸੀਂ ਫ਼੍ਰੇਂਚ ਦਾ ਪੇਪਰ ਪੇਪਰ ਦਿੱਤਾ ਉਹ ਕਲੀਅਰ ਹੋਯਾ ਉਹ ਤੋ ਬਾਦ ਆਇਲਟਸ ਕਲੀਅਰ ਕਿ ਤੇ ਓਦਾ ਪੇਪਰ ਹੋਇਆ ਨਾਲੇ ਗ੍ਰੈਜੂਏਸ਼ਨ ਦੇ ਜੇੜੇ ਪੇਪਰਸ ਹੁੰਦੇ ਨੇ ਤੇ ਨਾਲੇ ਆਪਣਾ ਅ ਫੰਡ ਸ਼ੋਅ ਕਰਨਾ ਹੁੰਦਾ ਤੇ ਤੁਸੀਂ ਇੱਧਰੋਂ ਹੀ ਪੀ ਆਰ ਹੋ ਕੇ ਅਤੇ ਉੱਧਰ ਜਾ ਕੇ ਕਿ ਮਤਲਬ ਆਪਣਾ ਕਰ ਸਕਦੇ ਔ ਘਰ ਕੋਈ ਮਿਲਾ ਤੇ
ਅਛਾ ਅਗਰ ਅਗਰ ਅਸੀਂ ਇੱਥੋਂ ਹੀ ਪੀ ਆਰ ਹੋ ਕੇ ਜਾਈਏ ਕਿ
ਇਧਰੋਂ ਦੀ ਬਲਕਿ ਇਧਰੋਂ ਦੀ ਬਲਕਿ ਇਹ ਘੱਟ ਪੈ ਜਾਂਦਾ। ਸਾਨੂੰ ਖਰਚਾ ਜੇੜਾ ਹਾਂਜੀ ਕਿਉਂਕਿ ਆਪਾਂ ਮੌੋਸ ਜੇੜਾ ਫਰੈਂਚ ਹੈਗਾ ਜਿਹੜੀ ਫਰੈਂਚ ਮੈਂ ਕਰ ਰਹੀ ਹਾਂ ਉਹਦੇ 'ਚ ਵੀ ਡੇਟ ਦੋ ਲੱਖ ਰੁਪਆ ਜਾਂਦਾ ਹੀ ਜਾਂਦਾ ਉਹ ਤੋਂ ਬਾਅਦ ਪੇਪਰ ਹੁੰਦਾ ਉਹਦਾ ਹਮ ਉਹ ਤੋਂ ਬਾਅਦ ਉਹਦਾ ਪੇਪਰ ਆਏਗਾ ਤੇ ਉਹ ਵੀ ਛੱਬੀ ਹਜ਼ਾਰ ਦਾ ਪੇਪਰ ਹੈਗਾ।
ਐਹ ਮੈਡਮ ਸਾਡੇ ਇੱਥੇ ਚੌਤੀ ਚ ਚੰਡੀਗੜ੍ਹ ਕਾਫੀ ਫੇਮਸ ਹੈ ਫ਼੍ਰੇਂਚ
ਚੌਂਤੀ ਦਾ ਓਧਰ ਦਿੱਲੀ ਸਾਈਡ ਅੱਛਾ, ਅੱਛਾ, ਅੱਛਾ, ਅਛਾ ਠੀਕ ਹੈ ਠੀਕ ਹੈ। ਟੀ ਐੱਫ ਦਾ ਜੇੜਾ ਪੇਪਰ ਹੈ ਨਾ
ਓ ਕੇ ਬੇਟੇ ਮੈਨੂੰ ਜਿਆਦਾ ਨੋਲੇਜ ਨਹੀਂ ਨਾਂ ਉਰੇ ਸਾਡੇ ਚੌਂਤੀ ਚ ਨੇ ਕਲਾਸਾ
ਅੱਛਾ ਓਕੇ, ਓਕੇ ਤੇ ਉਹ ਪੇਪਰ ਦੇਣਾ ਪੈਂਦਾ ਉਸ ਤੋਂ ਬਾਅਦ ਆਇਲ ਸ ਆਪਾਂ ਕਰਾਂਗੇ ਉਹਦੇ 'ਚ ਵੀ ਸਾਡਾ ਵੀਹ ਹਜ਼ਾਰ ਜਿਹੜਾ ਜਾਏਗਾ। ਫਿਰ ਉਸ ਤੋਂ ਬਾਅਦ ਉਹਦਾ ਪੇਪਰ
ਤੇ ਕਿੰਨੇ ਬੈਂਡ ਚਾਹੀਦੇ ਪੀ ਆਰ ਲਈ ਇੱਥੋਂ ਇੰਡੀਆ ਤੋਂ ਲੈਣਾ ਹੋਵੇ ਤਾ
ਆਇਲਸ ਲਈ ਤਾਂ ਤੁਸੀਂ ਮੰਨ ਲਓ ਸੱਤ ਕੁ ਬੈਂਡ ਤਾਂ ਚਾਹੀਦਾ ਹੀ ਨੇ
ਹਾਂ ਸੱਤ ਅੱਠ ਬੈਡ ਤੇ ਚਾ
ਹਾਂ ਤੇ ਇਹਦੇ 'ਚ ਸਾਡੀ ਸੀ ਐੱਲ ਬੀ ਹੁੰਦੀ ਏ ਇਹਦੇ ਵਿਚ ਲਿਆਣੇ ਹੁੰਦੇ ਸੀ ਐੱਲ ਬੀ ਸੈਵਨ ਤੇ ਉਹ ਜਿੱਦਾਂ ਆਇਲਸ ਅੱਠ ਬੈਂਡ ਹੁੰਦੇ ਨੇ ਨਾ ਉਹ ਸੀ ਐਲ ਬੀ ਸੈਵਨ ਦੇ ਉਹ
ਅਛਾ ਜੀ ਤੇ ਮੈਡਮ ਪੇਮੈਂਟ ਕਿੰਨੀ ਪੇਮੈਂਟ ਲੱਗਦੀ ਏ?
ਸਾਨੂੰ ਸ਼ੋਅ ਕਰਨਾ ਪੈਂਦਾ ਫੰਡ ਸ਼ੋਅ ਕਰਨਾ ਪੈਂਦਾ ਨਾਈਨ ਪੁਆਇੰਟ ਫਾਈਵ ਲੈਖ ਦਾ ਐਟਲੀਸਟ ਹਾਂ ਬਾਕੀ ਜੇੜੇ ਆਪ ਆਪਾਂ ਨਾਲ ਲੈ ਕੇ ਜਾਣੇ ਨੇ ਬਸ ਉਹ ਪ੍ਰੋਸੀਜਰ ਚ ਜੇੜੇ ਪੈਸੇ ਲੱਗਣਗੇ ਉਹ ਦੋ ਤਿੰਨ ਲੱਖ ਰੁਪਯਾ ਓਹ ਲੱਗੇਗਾ।
ਪਹਿਲੇ ਵੀ ਜਮ੍ਹਾਂ ਹੋ ਜਾਂਦੇ ਨਾ ਬੈਂਕ ਇੱਕ ਨਾਮ ਹੈ ਮੈਨੂੰ ਹੁਨ ਨਾ ਰੀਮੈਂਬਰ ਨੀ ਹੈ। ਕੁਛ ਕਹਿੰਦੇ ਉਹ ਫੰਡ ਨੂੰ ਨਾ ਉਹਨਾਂ ਨੇ ਪਹਿਲਾਂ ਈ ਇੱਧਰੋਂ ਸਬਟ ਹੋ ਜਾਂਦਾ ਜਿਵੇਂ ਤੁਸੀਂ ਕਿਸੇ ਸਟੱਡੀ ਲਈ ਜਾਣਾ ਹੋਵੇ ਉਹ ਤੁਹਾਨੂੰ ਮਤਲਬ ਸਟੂਡੈਂਟ ਨੂੰ ਮਿਲਦਾ ਹੈ ਜਿਵੇ ਕੋਈ ਸਟੱਡੀ ਤੇ ਜਾਂਦਾ ਹੈਗਾ ਆ, ਉਹਦਾ ਰਹਿਣ ਦਾ ਵੀ ਖਾਣ ਪੀਣ ਦਾ ਖਰਚਾ ਉਹਦਾ ਟਰੈਵਲ ਦਾ।
ਅੱਛਾ ਅੱਛਾ ਓਕੇ ਉਹ ਤਾਂ ਸਟੂਡੈਂਟ ਲੋਨ ਤੇ ਅਗਰ ਆਪ ਆਪਾਂ ਜਾਈਏ ਨਾ ਤੇ ਫੇਰ ਉਹ
ਸਾਨੂੰ ਗੱਲ ਕਰਦੇ ਤੁਸੀਂ ਨੋਟ ਕਰਿ ਹੋ ਮੇਰੇ ਨਾ ਫੋਨ ਤੇ ਲੋਕ ਲੱਗ ਚੁੱਕਿਆ ਇੱਕ ਮਿੰਟ ਮੈਂ ਫੋਨ ਨੀ ਲੱ ਇੱਕ ਸਕਿੰਡ
ਸੈਵਨ ਸੈਵਨ ਮਿਨਟ ਫੋਰਟੀ ਸਿਕਸ ਸੈਕਿੰਡ ਹਾਂਜੀ
ਹੈਲੋ ਹਾਂਜੀ।
ਹਾਂਜੀ ਤੇ ਮੈਂ ਇਹੀ ਦੱਸ ਰਹੀ ਸੀ ਕਿ ਬਸ, ਤੇ ਉਹ ਪੰਦਰਾਂ ਲੱਖ ਪੰਦਰਾਂ ਸੋਲਾਂ ਲੱਖ ਰੁਪਇਆ ਲੱਗਦਾ ਹੀ ਏ।
ਮੈਡਮ ਪੰਦਰਾਂ ਸੋਲਾਂ ਲੱਖ ਤੁਸੀਂ ਬਹੁਤ ਘੱਟ ਕਹਿ ਰਹੇ ਹੋ ਤੁਸੀਂ ਡਬਲ ਮੰਨ ਕੇ ਚਲੋ
ਜੇੜਾ ਅਗਰ ਆਪਾਂ ਏਦਾਂ ਏਦਾਂ ਜਾਈਏ ਨਾ ਜੇ ਅਗਰ ਆਪਾਂ ਤੇ ਪੱਚੀ ਛੱਬੀ ਲੱਖ ਤੁਸੀਂ ਮੰਨ ਲਓ ਵਿਦ ਫੀਸ ਜੇ ਅਗਰ ਆਪਾਂ ਫਰੈਂਚ ਕਰਕੇ ਜਾਂਨੇ ਆਂ ਤੇ ਪੰਦਰਾਂ ਸੋਲਾਂ ਲੱਖ ਸਫੀਸ਼ਟ ਹੈ।
ਠੀਕ ਹੈ ਠੀਕ ਹੈ ਓਕੇ ਠੀਕ ਹੈ ਉਹ ਤੇ ਤੁਵਾਡੀ ਸਟਡੀ ਵੀ ਹੈ ਨਾ ਫੇਰ, ਚਲੋ ਅੱਛੀ ਗੱਲ ਆ ਗ੍ਰਜੂਏਸ਼ਨ ਤੋਂ ਬਾਅਦ ਬੱਚਾ ਜਾਏ ਨਾ ਉਹ ਜ਼ਿਆਦਾ ਸਹੀ ਹੈ। ਜੇੜੇ ਹੁਣ ਪਲੱਸ ਟੂ
ਬਈ ਮੈਨੂੰ ਡੇਢ ਸਾਲ ਤਾਂ ਇਹਦੇ ਚ ਲੱਗੂਗਾ ਹੀ। ਕਿਉਂਕਿ ਹਾਲੇ ਮੈਂ ਸਟਾਰਟ ਕੀਤੀ ਆਂ ਨੇ ਅਤੇ ਨਾਲੇ ਜਿਹੜੀ ਲੈਂਗੁਏਜ
ਹਾਂਜੀ
ਅਤੇ ਜਿਹੜੀ ਲੈਂਗੁਏਜ ਮੈਂ ਸਿੱਖ ਰਹੀ ਹਾਂ ਉਹ ਇੱਕਦਮ ਡਿਫਰੈਂਟ ਨਾ ਇੰਗਲਿਸ਼ ਨਾ ਹਿੰਦੀ ਅਤੇ ਜਿਹੜੀ ਆਪਾਂ ਬੋਲਦੇ ਹਾਂ ਸ਼ੁਰੂ ਤੋਂ ਇੰਗਲਿਸ਼ ਅਤੇ ਉਹ ਤਾਂ ਪਲ ਮਤਲਬ ਬਹੁਤ ਜ਼ਿਆਦਾ ਘੱਟ ਯੂਜ਼ ਕਰਦੇ ਹਾਂ ਤਾਂ ਵੀ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਅਤੇ ਇਹ ਤਾਂ ਬਿਲਕੁਲ ਈ ਡਿਫਰੈਂਟ ਲੈਂਗੁਏਜ ਹੈ ਤਾਂ
ਅੱਛਾ ਜੀ ਹਾਂ ਉਹ ਤਾਂ ਹੈ ਹੀ ਹੈ ਥੋੜਾ ਜਹਾ ਉਹੀ ਹੈ ਨਾ ਆਈੈਲੈਟਸ ਇਸ ਤੋਂ ਇਲਾਵਾ ਇੰਗਲਿਸ਼ ਵਗੈਰਾ ਚਲੋ ਸਟੱਡੀ ਵਿੱਚ ਹਰ ਕੋਈ ਜਾਂਦਾ ਹੈ ਅਗਰ ਥੋੜਾ ਹਟਕੇ ਕਰਿਆ ਜਾਏ ਇਸ ਕੋ ਆਪਣਾ ਫੀਲਡ ਥੋੜੀ ਚੇਂਜ ਕਰੀ ਜਾਏ ਤਾਂ ਉਹਦਾ ਬੈਨੀਫਿਟ ਵੀ ਹੈ
ਹਾਂਜੀ ਹਾਂਜੀ ਇਹ ਤਾਂ ਹੈ
ਜਿਵੇਂ ਤੁਸੀਂ ਦੱਸ ਰਹੇ ਇਸ ਗੱਲ ਦਾ ਮੈਨੂੰ ਨੌਲੇਜ ਨਹੀਂ ਸੀ ਮੈਨੂੰ ਵੈਸੇ ਪਤਾ ਕਿ ਹੈ ਇਸ ਕਰਕੇ ਤਾਂ ਵੈਸੇ ਮਤਲਬ ਤੀਹ ਚਾਲੀ ਤੀਹ ਪੈਂਤੀ ਦਾ ਕਿਤੇ ਨ ਗਿਆ ਨਾ
ਹਾਂਜੀ ਹਾਂਜੀ ਇੰਨਾ ਕੁ ਤਾ ਲੱਗ ਜਾਂਦਾ
ਮੈਮ ਕਿੰਨੇ ਟਾਈਮ ਹੋਇਆ ਮਿੰ
ਹਾਂਜੀ ਨਾਈਨ ਮਿੰਨਟ ਸਿਕਸਟੀਨ ਸੈਕਿੰਡਸ
ਬਸ ਅ ਹਜੇ ਨੋ ਮਿੰਟ ਅਠਾਰਾਂ ਅਠਾਰਾਂ ਸੈਕਿੰਡ ਹੋਏ ਨਾ ਹੁਣ ਤੁਸੀਂ ਮੈਨੂੰ ਡਾਇਰੀ ਕਰੋਗੇ ਕਲ ਜਾਂ ਮੈਂ ਤੁਹਾਨੂੰ ਕਰਦਾ ਅਗਰ ਤੁਸੀਂ ਫਰੀ ਹੋਏ ਤਾਂ ਮੈਂ ਤਾਂ ਮੈਡਮ ਮੇਰੀਆਂ ਤਾਂ ਦੋ ਪੈਂਡਿੰਗ ਐ ਬਾਕੀ ਤਾਂ ਕੱਲ ਚ ਜਾਣੀ ਹੈ ਪਤਾ ਨੀ ਐ
ਹਾਂਜੀ ਹਾਂਜੀ ਕੋਈ ਨਹੀ
ਤੁਹਾਡੀਆਂ ਕਿੰਨੀਆਂ ਹਜ
ਮੇਰੀ ਤਿੰਨ ਰਹਿ ਗਈ ਨੇ ਪੈਂਡਿੰਗ ਹੁਣ ਇੱਕ ਹੋ ਕੇ
ਇੱਕ ਤੁਸੀਂ ਮੈਨੂੰ ਕਰ ਲਿਓ ਮੈਂ ਇੱਕ ਤੁਹਾਨੂੰ ਕਰ ਲੂੰਗੀ ਠੀਕ ਏ ਇੱਕ ਮਿੰਟ ਟਾਈਮ ਦੇਖ ਲਾਂਦੇ ਕਿੰਨਾ ਹੋਇਆ
ਹਾਂਜੀ ਹਾਂਜੀ ਹਾਲੇ ਨਈ ਹੋਇਆ
ਬਸ ਉਹ ਤਾਂ ਮੈਡਮ ਹੋਣ ਵਾਲਾ ਈ ਐ ਮੈਡਮ ਉਹਦਾ ਵੀ ਕਰ ਰਹੀ ਆਂ ਇਹ ਗੱਲ ਤੁਸੀਂ ਨਾ ਮੈਂ ਤੁਹਾਨੂੰ ਫੋਨ ਤੇ ਦੱਸਦੀ ਹਾਂ ਕੋਲ ਕਰਕੇ ਨਾ ਬਾਅਦ ਵਿੱਚ ਹਾਂਜੀ
ਓਕੇ
ਚਲੋ ਮੈਡਮ ਮੈਂ ਤੁਹਾਨੂੰ ਕਰਦੀ ਤੁਸੀਂ ਐ ਤੇ ਰਹੇਓ ਏਦਾਂ ਠੀਕ ਹੈ ਹੁਣੇ ਓਕੇ ਠੀਕ
ਓਕੇ